ਹੈਲੋ।
ਹੈਲੋ।
ਹਲੋ।
ਹਾਂਜੀ, ਸਤਿ ਸ਼੍ਰੀ ਅਕਾਲ ਜੀ ਭੈਣ ਜੀ ਤੁਹਾਡੀ ਆਵਾਜ਼ ਬੜੀ ਘੱਟ ਆਰੀ ਏ।
ਹਾਂ, ਬਸ ਏ ਪਤਾ ਨੀ ਫੋਨ ਚ ਕੋਈ ਮੇਰੀ ਦਿੱਕਤ ਏ ਯਾ ਕੀ ਚੱਕਰ ਏ। ਹੁਣ ਆਰੀ ਏ ਤੁਹਾਨੂੰ ਆਵਾਜ਼ ਮੇਰੀ
ਘਟ ਆਰੀ ਏ।
ਘਟ ਏਨੀ ਆਏਗੀ, ਫਿਰ ਦੇਖ ਲਓ ਤੁਸੀ ਗੱਲ ਹੋ ਜਾਏਗੀ ਨਾ ਤੁਹਾਡੀ ਕੇ ਨਹੀ।
ਹੋਰ ਸੁਣਾਓ ਤੁਸੀਂ ਕੀ ਹਾਲ ਚਾਲ ਏ ਤੁਆਡੇ?
ਬਸ ਠੀਕ ਹਾਂਜੀ ਵਧੀਆ ਅਸੀਂ ਤੇ, ਤੁਸੀਂ ਦੱਸੋ?
ਹੋਰ ਕੀ ਕਰਦੇ ਪਏ ਸੀ?
ਕੁਛ ਨੀ ਲੱਗੇ ਹੋਏ ਆ ਆਪਣੇ ਲਾਡੂ ਨਾਲ ਛੋਟੇ ਰਾਮ ਨਾਲ। ਤੰਗ ਕਰਦਾ ਪਿਆ ਵੇ ਸੌਦਾ ਨੀ ਪਿਆ। ਬੜੀ ਦੇਰ ਹੋ ਗਈ ਏ ਅਸੀ ਕੋਸ਼ਿਸ਼ ਕਰਦੇ ਪਏ ਹਾਂ ਸੋ ਜਾਏ, ਖੇਡਦਾ ਪਿਆ ਕਰੋ ਦਾ। ਤੇ ਹੁਣ ਕਹਿੰਦੇ ਪਿਆ ਸੋ-ਸੋਨਦਾ ਨਹੀਂ ਪਿਆ ਮੱਛਰਿਆ ਇਆ ਵੇ। ਅੋੋਰ ਤੁਸੀਂ ਕੀ ਕਰਦੇ ਸੀ?
ਬਸ ਕੁਚ ਨੀ ਮੈਂ ਵੀ ਬਸ ਹੁਣ ਸੋ ਕੇ ਉੱਠੀ ਆ, ਮੈਂ ਕਿਆ ਚਲੋ ਚਾ ਵਗੈਰਾ ਬਨਾਨੀ ਮੈਂ ਕਿਆ ਚਲ ਕੰਮ ਹੈਗਾ ਸੀ ਭੈਣਜੀ ਨਾਲ ਤੇ ਮੈਂ ਪੁੱਛਾਂ ਤੁਹਾਡੇ ਕੋਲ ਤੁਸੀਂ ਸਵੈਟਰ ਵਗੈਰਾ ਬਣਾਉਂਦੇ ਉਹ।
ਹਾਂਜੀ, ਬਨਾ ਲਈ ਦੇ ਨੇ। ਮੈਂ ਸਿਲਾਈਆਂ ਤੇ ਮੈਂ ਘੱਟ, ਗਰਮੀਆਂ ਚ ਤੇ ਨੀ ਬਣਾ ਪਾਵਾਂਗੀ ਮੈਂ ਦੇਖੋ ਗਰਮੀ ਬਹੁਤ ਏ। ਸਰਦੀ ਤੁਸੀਂ ਕਿਦੇ ਵਾਸਤੇ ਬਣਵਾਨਾ ਸਵੈਟਰ ਵੈਸੇ?
ਸਵੈਟਰ, ਮੈਂ ਆਪਣੇ ਬੇਟੇ ਵਾਸਤੇ ਬਣਵਾਣਾ ਸੀ।
ਅੱਛਾ, ਪਾਲੈਨਦਾ ਤੁਹਾਡਾ ਬੇਟਾ ਘਰ ਦੇ ਬਣੇ ਹੋਏ ਸਵੈਟਰ।
ਪਤਾ ਨਹੀਂ ਮੈਨੂੰ
ਪਤਾ ਤੇ ਕਰੋ ਪਹਿਲੇ, ਤੁਸੀਂ ਮਿਹਨਤ ਵੀ ਕਰਾਓਗੇ ਤੇ ਫਿਰ ਪਾਏਗਾ ਵੀ ਨਹੀਂ ਤੇ ਤੁਸੀਂ ਆਪਣਾ ਬਣਵਾਓ ਖਾਂ ਆਪਣੀ ਕੋਟੀ ਬਣਾਵਾਓ ਤੁਸੀਂ ਤੇ ਪਾਓਗੇ ਨਾ
ਮੈਂ ਤੇ ਪਾਲਾਂਗੀ
ਤੁਸੀਂ ਆਪਣੀ ਬਣਵਾ ਲਓ ਕਰੋਸ਼ੀਏ ਦੀ ਬਣਵਾ ਲਉ ਭਾਵੇਂ ਸਿਲਾਈਆਂ ਦੀ ਬਣਵਾ ਲਉ। ਜਿਵੇਂ ਤੁਸੀਂ ਕਹੋਗੇ। ਕਰੋਸ਼ੀਆ ਤਾਂ ਮੈਂ ਹਾਂ, ਕਰੋਸ਼ੀਆ ਤਾਂ ਬਲਕਿ ਮੈਂ ਜਲਦੀ ਬਣਾ ਦਿੰਦੀ ਹਾਂ। ਕਰੋਸ਼ੀਆ ਤੇ ਮੈਨੂੰ ਬੜੀ ਤੇਜ਼ ਚਲਾ ਲੈਦੀ ਆ ਮੈਂ ਸਾਰੇ ਕਈ ਕੰਮ ਕਰਨੀ ਆ ਮੈਂ ਘਰ ਕਰੋਸ਼ੀਏ ਦੇ
ਕਰੋਸ਼ੀਏ ਦੇ ਕਰੋਸ਼ੀਏ ਦਾ ਅੱਜ ਕੱਲ ਸਮਾਨ ਵਗੈਰਾ ਵੀ ਤਾਂ ਬਣਦਾ ਪਿਆ।
ਹਾਂਜੀ ਅੱਜ ਕੱਲ੍ਹ ਬੜਾ ਟਰੈਂਡ ਚੱਲਿਆ, ਪਿਛਲੀ ਸਰਦੀਆਂ 'ਚ ਤਾਂ ਬੜੇ ਲੋਕ ਬਣਾਉਂਦੇ ਪਏ ਸੀ। ਮੈਂ ਵੀ ਬਣਾਇਆ ਫਿਰ ਵੇਖ, ਵੇਖ ਕੇ ਮੈਂ ਕਿਹਾ ਮੇਰੇ, ਮੇਰੇ ਬੱਚੇ ਵੀ ਕਹਿਣ ਲੱਗੇ, ਮੰਮੀ ਤੁਸੀਂ ਵੀ ਬਣਾ ਕੇ ਦਿਓ ਸਾਨੂੰ ਵੀ ਬਣਾ ਕੇ ਦਿਓ। ਕੋਈ ਨਹੀਂ ਫਿਰ ਮੈਂ ਗਈ ਚੇਚਾ ਗਈ। ਉਨ ਉਨ ਨੂੰ ਲੈਣ ਗਈ। ਉਨ-ਉਨ ਲੈ ਕੇ ਆਈ ਹਾਂ ਤੇ ਫਿਰ ਬਣਾ ਕੇ ਦਿੱਤੇ ਬੱਚਿਆਂ ਨੂੰ ਡੈਕੋਰੇਟਿਵ ਪੀਸ ਬਣਾ ਕੇ ਦਿੱਤੇ। ਕਈ ਚੀਜ਼ਾਂ ਬਣਵਾ ਕੇ ਦਿੱਤੀਆਂ। ਸਵੈਟਰ ਤੁਸੀਂ ਕਰੋਸ਼ੀਏ ਦਾ ਕਹੋਗੇ ਤੇ ਬਣਾ ਦੇਵਾਂਗੀ ਤੁਹਾਡਾ।
ਤੇ ਫਿਰ ਅਗਰ ਮੈਂ ਸਵੈਟਰ ਬਣਵਾਂਗੀ ਪੋਕਿਟ ਵਾਲੀ ਤਾਂ ਫਿਰ ਕਿੰਨੀ ਉਨ ਲੱਗੇਗੀ।
ਦੇਖੋ ਮੇਰੇ ਖਿਆਲ ਇੱਕ ਚਾਰ ਸੌ ਗ੍ਰਾਮ 'ਚ ਚਾਰ ਸੌ ਨਹੀਂ ਤਾਂ ਪੰਜ ਸੌ ਗ੍ਰਾਮ 'ਚ ਤਾਂ ਬਣ ਹੀ ਜਾਏਗਾ। ਤੇ ਜ਼ਿਆਦਾ ਹੀ ਲਵੋ ਕਿਉਂਕਿ ਬਾਅਦ ਚੋਂ ਕੁਛ ਬਚੇਗੀ ਤੇ ਕੁਛ ਹੋਰ ਬਣ ਜਾਏਗਾ। ਛੋਟੇ ਬੱਚੇ ਦਾ ਕੁਛ ਬਣ ਜਾਵੇਗਾ, ਬਾਹਵਾਂ ਵਾਲੀ ਤਾਂ ਬਣਵਾਓਗੇ।
ਬਾਹਵਾਂ ਵਾਲੀ ਬਣਵਾਉਣੀ ਹੈ ਪੂ ਮਤਲਬ ਥੋੜ੍ਹੀ ਲੌਂਗ ਬਣਾਉਣੀ ਹੈ।
ਹਾਂ ਤੇ ਫਿਰ ਇਹਦੇ 'ਚ ਬਣ ਜਾਏਗੀ ਹਾਂ ਪੰਜ ਸੌ ਛੇ ਸੌ ਗ੍ਰਾਮ ਤੁਸੀਂ ਉਨ ਲਵੋ। ਆਪਣਾ ਫਿਰ ਕਲਰ ਵੇਖ ਲੈਣਾ ਤੁਸੀਂ ਜਿਹੜਾ ਵਧੀਆ ਉਨ ਲਿਆਜੇ ਤੁਸੀਂ ਉਸ ਵਾਸਤੇ
ਉਸਵਾਲ ਦੀ ਉਨ ਮੋਟੀ ਲਿਆਉਣੀ ਪਤਲੀ ਲਿਆਉਣੀ ਪਤਲੀ ਚੱਲਦੀ ਵੈਸੇ
ਸਹੀ ਹੋਏ ਮਤਲਬ ਜਿਹੜੀ ਉਹਨੂੰ ਕਿਹਾ ਜੇ ਐਵੇਂ ਸਵੈਟਰ ਮੈਂ ਆਪਣਾ ਬਣਵਾਉਣਾ ਹੈ। ਤੇ ਤੁਸੀਂ ਫੇਰ ਉਹ ਆਪਣੇ ਆਪ ਦਾ ਦਿਖਾ ਦਿੰਦੇ ਨੇ ਫਿਰ ਤੁਸੀਂ ਆਪਣਾ ਕਲਰ ਵੇਖ ਲਿਆ ਜੇ ਜਿਹੜਾ ਤੁਹਾਨੂੰ ਪਸੰਦ ਹੋਏਗਾ। ਤੁਸੀਂ ਲੈ ਲੈਣਾ ਕੱਲਰ ਫਿਰ ਤੁਸੀਂ ਆਓਗੇ ਫਿਰ ਮੇਰੇ ਘਰ ਆੳਗੇ ਦੇਨ ਕਿ ਜਾਂ ਕਿਸੇ ਹੱਥ ਭੇਜਵਾੳਗੇ ਕੀ ਕਰੋਗੇ ਫਿਰ
ਖੁਦ ਹੀ ਆਵਾਂਗੀ, ਮੈਂ ਥੋੜ੍ਹਾ ਸਿੱਖਾਂਗੀ, ਥੋੜ੍ਹਾ ਜਿਹਾ ਕੰਮ ਵੇਖਾਂਗੀ ਕਿਸ ਤਰ੍ਹਾਂ ਚਲਾਉਂਦੇ ਹੋ ਤੁਸੀਂ
ਅੱਛਾ ਕਰੋਸ਼ੀਆ ਸਿੱਖੋਗੇ ਤੁਸੀਂ
ਸਿੱਖ ਲਵਾਂਗੀ ਥੋੜਾ ਜਿਹਾ ਮਨ ਤੇ ਕਰਦਾ ਪਿਆ ਥੋੜਾ ਕਰੋਸਿਐ ਦਾ ਬਣਾਉਣ ਵਾਸਤੇ
ਹਾਂ ਨਹੀਂ ਬਣਾਓ ਅੱਛੀ ਗੱਲ ਏ ਥੋ ਘਰ ਦੀ ਕੋਈ ਛੋਟੀ- ਮੋਟੀ ਚੀਜ਼ ਬਣਾਉਣੀ ਸ਼ੁਰੂ ਕਰੋ ਹੌਲੀ- ਹੌਲੀ ਆ ਹੀ ਜਾਂਦਾ ਵੇ ਜੇ ਤੁਹਾਨੂੰ ਸ਼ੋਕ ਹੋਏਗਾ ਨਾ ਜਿਹੜੀ ਚੀਜ਼ ਦਾ, ਉਹ ਤੁਹਾਨੂੰ ਤੁਸੀਂ ਕਰੋਗੇ ਨਾ ਤਾਂ ਤੁਹਾਨੂੰ ਦੇਰ ਸਵੇਰ ਆ ਹੀ ਜਾਏਗੀ।
ਨਹੀਂ ਮੈਂ ਚਲਾ ਲੈਂਦੀ ਆ ਕਰੋਸ਼ੀਆ ਮਤਲਬ ਸਕੂਲ ਟਾਈਮ 'ਤੇ ਮੈਂ ਰੁਮਾਲ ਵਗੈਰਾ ਤੇ ਬਣਾਏ ਹੋਏ ਸੀ ਕਰੋਸ਼ੀਏ ਦੇ
ਅੱਛਾ, ਅੱਛਾ ਨਹੀਂ ਫੇਰ ਤਾਂ ਕੋਈ ਗੱਲ ਨਹੀਂ ਫੇਰ ਤਾਂ ਤੁਸੀਂ ਬਣਾ ਲਓਗੇ।
ਚਲਾਉਣਾ ਆਉਂਦਾ ਮੈਨੂੰ, ਡਿਜ਼ਾਇਨ ਨੀ ਆਉਂਦੇ ਮੈਨੂੰ ਬਣਾਉਣੇ ਕੋਈ ਦੱਸ ਦੇਗਾ। ਕੋਲ ਬੈਠ ਕੇ ਮੈਂ ਬਣਾ ਲਵਾਂਗੀ।
ਹਾਂ ਕੋਈ ਨਹੀਂ ਤੁਸੀਂ ਆਓ ਮੇਰੇ ਘਰ ਮੈਂ ਤੁਹਾਨੂੰ ਸਿਖਾ ਦਾਂਗੀ ਡਿਜ਼ਾਇਨ ਦੋ ਚਾਰ ਤੁਹਾਨੂੰ ਦੱਸ ਦੇਵਾਂਗੀ, ਤੁਸੀਂ ਮੇਰੇ ਕੋਲ ਬਹਿ ਕੇ ਬਣਾਇਆ ਜੇ
ਤੇ ਤੁਸੀਂ ਫਿਰ ਕਿਸ ਟਾਈਮ ਫ੍ਰਰੀ ਹੁੰਦੇ ਹੋ?
ਫਰੀ ਦੇਖੋ ਸ਼ਾਮ ਦੇ ਟੈਮ ਆਓ ਤੁਸੀਂ ਆ ਜਾਓ ਕਿਸੇ ਵੀ ਟਾਈਮ ਤੁਸੀਂ ਪੰਜ ਵਜੇ ਤੋਂ ਬਾਅਦ ਕਿਸੇ ਵੀ ਟਾਈਮ ਆ ਜਾਓ। ਗਰਮੀਆਂ ਨੇ ਹੁੰਦੇ ਹਨੇਰਾ ਵੀ ਦੇਰ ਨਾਲ ਹੀ ਪੈਂਦਾ। ਸੱਤ ਵੱਜ ਹੀ ਜਾਂਦੇ ਨੇ ਤੁਸੀਂ ਆ ਜਾਓ ਪੰਜ ਵਜੇ ਤੋਂ ਬਾਅਦ ਕਿਸੇ ਵੀ ਟਾਈਮ ਆ ਜਾਓ ਤੁਸੀਂ
ਤੋਂ ਬਾਅਦ, ਮੈਂ ਤੇ ਚਾਰ ਚਾਰ ਵਜੇ ਵਿਹਲੀ ਹੋ ਜਾਂਨੀ ਹਾਂ, ਚਾਰ ਤੋਂ ਛੇ ਦਾ ਟਾਈਮ ਮੇਰੇ ਕੋਲ ਹੁੰਦਾ ਏ।
ਚਾਰ ਤੋਂ ਛੇ ਦਾ ਚਲੋ ਨਹੀਂ ਕੋਈ ਨੀ ਤੁਸੀਂ ਚਾਰ ਵਜੇ ਆਜੋ, ਉਹ ਤੇ ਵੇਖਲਾਂਗੇ ਅਸੀ, ਮੈਂ ਦੇਖਲਾਂਗੇ। ਆਪਣਾ, ਘਰ ਹੀ ਤੇ ਆਣਾ, ਵੀ ਅਸੀਂ ਕਿਹੜਾ, ਕੋਈ, ਐਵੇਂ ਕਿ ਟਾਈਮ ਨੀ ਦੇ ਪਾਵਾਂਗੇ, ਤੁਸੀ ਦੇਖ ਲਓ ਚਾਰ ਵਜੇ ਆਜਯਾ ਜੇ। ਚਾਰ ਵਜੇ ਆ ਜਾਨਾ, ਹਾਂ ਇੱਕ-ਦੋ ਘੰ ੇ ਬੜੇ ਹੁੰਦੇ ਨੇ ਰੋਜ਼, ਵੀ ਥੋੜਾ-ਥੋੜਾ ਕਰੋਗੇ ਨਾ, ਤੇ ਤੁਾਨੂੰ ਜਾਚ ਆ ਜੇਗੀ।
ਫਿਰ ਕੱਲਰ ਕਿਹੜਾ ਲਿਆਵਾਂ? ਅੱਜ-ਕੱਲ ਕਿਹੜਾ ਚੱਲਦਾ ਪਿਆ ਕਲਰ?
ਦੇਖੋ ਹਨ ਆਪਣੀ-ਆਪਣੀ ਪਸੰਦ ਹੁੰਦੀ ਹੈ ਸਭ ਦੀ, ਹੁਣ ਤੁਹਾਨੂੰ ਕਿਵੇਂ ਦੇ ਕਲਰ ਪਸੰਦ ਨੇ ਤੁਸੀਂ ਦੇਖੋ, ਡਾਰਕ ਕਲਰ ਪਾਣਾ ਪਸੰਦ ਕਰਦੇ ਹੋ, ਲਾਈਟ ਤੁਸੀ ਹੋਨੀ ਦੇਖ ਲੇਨਾ, ਉੱਥੇ ਜਾਓਗੇ ਨਾ, ਜਦੋਂ ਸ਼ੋਪ 'ਤੇ ਜਾਓਗੇ ਨਾ, ਉੱਥੇ ਹੀ ਪਸੰਦ ਆਏਗਾ ਤੁਹਾਨੂੰ। ਐਵੇਂ ਤੁਸੀਂ ਸੋਚੋਗੇ ਨਾ ਕਿ, ਮੈਂ ਐ ਵਾਲਾ ਕਲਰ ਲੈਲਾਂ ਤੇ ਫਿਰ, ਉੱਥੇ ਜਾਕੇ ਤੁਹਾਨੂੰ ਨਾ ਮਿਲੇਗਾ ਤੇ ਫਿਰ, ਉਹ ਫਿਰ ਹੋਰ ਗੱਲ ਹੋ ਜਾਂਦੀ ਏ। ਤੁਸੀ ਪਹਿਲੇ ਜਾਓਗੇ ਨਾ ਸ਼ੌਪ ਅਤੇ ਤੁਸੀਂ ਉੱਥੇ ਦੇਖਣਾ, ਉੱਥੇ ਬੜੇ ਕਲਰ ਹੁੰਦੇ ਨੇ। ਤੁਹਾਨੂੰ ਆਪਣਾ ਪਸੰਦ ਆ ਹੀ ਜਾਇਗਾ, ਕੋਈ ਨਾ ਕੋਈ। ਦੇਖ ਲੇਣਾ, ਤੁਸੀ ਜਿਹੜਾ ਵੀ। ਹਾਂ, ਹੋਸਵਾਲ ਦੀ ਵੀ ਅੱਛੀ ਹੁੰਦੀ ਏ, ਉਹਨਾਂ ਨੂੰ ਕਹਿਣਾ ਲਾਈਟ ਵੇਟ ਹੋਏ, ਐ ਵੀ ਧਿਆਨ ਰੱਖਿਓ ਜੇ। ਭਾਰੀ ਨਾ ਹੋਏ ਉਹ ਨਾ, ਹਲਕੀ ਹੋਏਗੀ ਨਾ ਉਹਨ ਉਹਦੀ ਲੈਂਥ ਜ਼ਿਆਦਾ ਨਿਕਲਦੀ ਏ, ਹਾਂ ਵੈਸੇ ਕਰੋਸ਼ੀਏ ਦੇ ਤਾਂ ਬਰੀਕ ਕੀ ਚੱਲਦੀ ਏ, ਕਰੋਸ਼ੀਏ ਦੀ ਤੇ ਇੱਕੋ ਜਿਹੀ ਆਉਂਦੀ ਹੈਗੀ ਏ। ਤੁਸੀਂ ਦੇਖ ਲੇਣਾ। ਹੈਂ!
ਚਲੋ ਮੈਂ ਅੱਜ ਜਾਵਾਂਗੀ ਬਜ਼ਾਰ, ਮੈਂ ਅੱਜ ਹੀ ਲੈ ਆਵਾਂਗੀ ਉਂਨ
ਹਾਂ, ਕੋਈ ਨੀ ਕੋਈ ਨੀ, ਤੁਸੀ ਹੁਣ ਤੇ ਵੈਸੇ ਵੀ ਤੁਹਾਨੂੰ ਭੈਣ ਜੀ, ਸਸਤੀ ਮਿਲ ਜਾਏਗੀ ਗਰਮੀਆਂ ਨੇ ਨਾ ਗਰਮੀਆਂ'ਚ ਨਾ ਉੱਥੇ ਰੇਟ ਉਹ ਡਾਊਨ ਹੀ ਕਰ ਦਿੰਦੇ ਨੇ, ਸਰਦੀਆਂ'ਚ ਮਹਿੰਗੀ ਮਿਲਦੀ ਜੇ।
ਵੈਸੇ, ਕੀ ਰੇਟ ਹੈਗਾ ਉਂਨ ਦਾ?
ਦੇਖੋ, ਇੱਥੇ ਸਾਡੇ ਤਾਂ ਬੜੀ ਮਹਿੰਗੀ ਦਿੰਦੇ ਨੇ, ਇੱਥੇ ਤਾਂ ਸਾਢੇ-ਤਿੰਨ ਸੌ ਤੱਕ ਪੋਂਡ ਦਿੰਦੇ ਨੇ, ਕਰਦੇ ਨੇ ਐਵੇਂ ਤਿੰਨ ਅ--ਸਾਢੇ ਤਿੰਨ ਸੌ, ਤਿੰਨ ਸੋ। ਪਰ ਮੈਂ, ਮੇਂਨੇ ਸੁਣਿਆ ਵੇ, ਤੁਹਾਡੇ ਸ਼ਹਿਰ ਥੋੜ੍ਹੀ ਸਸਤੀ ਮਿਲ ਜਾਂਦੀ ਏ। ਅਗਰ ਸਾਡੇ ਤੇ ਇੱਥੇ, ਇੱਕੋ ਨਾ ਇੱਕੋ ਹੀ ਸ਼ੋਪ ਰਹਿ ਗਈ ਏ। ਸਾਡੇ ਸ਼ਹਿਰ'ਚ ਤੇ, ਇਸ ਕਰਕੇ ਪਤਾ ਨੀ, ਜ਼ਿਆਦਾ ਰੇਟ ਲਗਾਣ ਲੱਗ ਲੱਗੇ ਨੇ, ਕੀ ਚੱਕਰ ਏ, ਉਹਨਾ ਨੂੰ ਪਤਾ ਹੋਰ ਕੋਈ ਤਾਂ ਦੁਕਾਨ ਹੈ ਹੀ ਨਹੀ ਏ। ਇਹਨਾਂ ਕੋਲ ਕੋਈ ਓਪਸ਼ਨ ਨਹੀਂ ਹੈਗਾ, ਸਾਡੇ ਕੋਲ ਹੀ ਆਣਗੇ। ਤੇ ਇਸ ਕਰਕੇ ਨਾ ਉਹ, ਮਹਿੰਗੀ ਦਿੰਦੇ ਨੇ ਸਾਨੂੰ ਇੱਥੇ, ਇੱਕੋ ਹੀ ਦੁਕਾਨ ਏ।
ਹ
ਫਿਰ ਤੁਸੀਂ ਆਪਣੇ ਉੱਥੇ ਪਤਾ ਕਰਿਆ ਜੇ, ਤੁਹਾਨੂੰ ਮੈਨੂੰ ਉੱਥੇ ਸ ਤੁਹਾਨੂੰ ਠੀਕ ਰੇਟ 'ਚ ਮਿਲ ਜੇਗੀ, ਨਾਲੇ ਗਰਮੀਆਂ ਨੇ ਨਾ।
ਸਸਤੀਆ ਹੋ ਜਾਂਦੀਆਂ ਨੇ। ਹਾ, ਔਫ ਸੀਜਨ ਵਿੱਚ, ਔਫ ਸੀਜਨ'ਚ ਨਾ ਸਸਤੀ ਮਿਲ ਜੇਗੀ।
ਚਲੋ ਫੇਰ ਮੈਂ ਕੱਲ ਲੈਕੇ ਆਵਾਂਗੀ ਤੁਹਾਡੇ ਕੋਲ, ਕੀ ਚਾਹ-ਪਾਣੀ ਮੈਂ ਤੁਹਾਡੇ ਘਰ ਹੀ ਪੀਣੀ ਏ।
ਦੇ ਨਾਦ'ਚ ਜਾਓਗੇ ਤੇ ਕਿ, ਕਦੋਂ ਜਾਣਾ ਜੇ?
ਨਹੀਂ ਮੈਂ ਬਾਜ਼ਾਰ ਅੱਜ ਜਾਵਾਂਗੀ, ਹੁਨੇ ਲੈ ਆਵਾਂਗੀ।
ਹਾਂ, ਤੁਸੀਂ ਲੈ ਆਨਾ, ਦੇਖ ਲੈਨਾ। ਫਿਰ ਤੁਸੀਂ ਮੈਨੂੰ ਭਾਵੇਂ ਉੱਥੇ ਵੀਡੀਓ ਕੋਲ ਕਰ ਲਿਆ ਜੇ, ਜਾਓਗੇ ਤੇ।
ਹਾਂਜੀ, ਮੈਂ ਵੀਡੀਓ ਕੋਲ ਕਰਲਾਂਗੀ ਫਿਰ।
ਹਾਂ, ਕਲਰ ਅਗਰ ਪਸੰਦ ਕਰਵਾਣਾ ਹੋਏਗਾ, ਥੋੜੀ ਸਲਾਹ ਹੋ ਜਾਂਦੀ ਏ, ਦੂਸਰੇ ਬੰਦੇ ਜਾਂ ਕਿਸੇ ਹੋਰ ਨਾ ਜਾਣਾ ਤੇ, ਹੋਰ ਕਿਸੇ ਨਾਲ ਜਾਕੇ ਸਲਾਹ ਨਾਲ ਵੇਖ ਲਿਆ ਜੇ। ਤੁਹਾਨੂੰ ਜਿਹੜਾ ਪਸੰਦ ਆ ਇਹ ਕਲਾ ਪਟੈ।
ਸਕੂਟਰ ਚੁੱਕਣੇ ਮੈਂ। ਚਲੀ ਜਾਂਦਾ ਮੈਂ ਤੁਹਾਨੂੰ ਵੀਡੀਓ ਕਾਲ ਕਰ ਲਾਂਗੀ, ਉਹ ਆਪਸ ਚ ਸਲਾ ਕਰ ਲਾਂਗੇ ਦੀ ਦੱਸ ਦੇਨਾ ਮੈਨੂੰ।
ਹਾਂ ਕੋਈ ਨੀ ਕੋਈ ਨੀ ਤੁਸੀਂ ਪਹੁੰਚੋ। ਤੇ ਫ਼ਿਰ ਮੈਨੂੰ ਵੀਡੀਓ ਕਾਲ ਕਰ ਲਿਆ ਤੇ ਫੇਰ ਮੈਂ ਤੁਹਾਨੂੰ ਦੱਸ ਦਾਂਗੀ।
ਠੀਕ ਹੈ ਨਾ ਫਿਰ ਪਸੰਦ ਕਰ ਫਿਰ ਟਾਈਮ ਵੀ ਲੱਗੇਗਾ ਕਿਉਂਕਿ ਸਰਦੀਆਂ ਜੇ ਹੁਣ ਵੀ ਮੈਂ ਸ਼ੁਰੂ ਕਰਾਂਗੀ ਹੌਲੀ-ਹੌਲੀ ਬਨਾਣਾ ਤੇ ਹੂੰ ਸਰਦੀਆਂ ਤੱਕ ਹੀ ਬਣਾ ਪਾਵਾਂਗੀ, ਕਿਉਂਕਿ ਮੈਂ ਹ ਕਾਕਾ ਸਾਡਾ ਛੋਟਾ ਹੈ ਨਾ ਪੋਤਰਾ ਮੇਰਾ। ਉਹ ਕੋਈ ਕੰਮ ਨਹੀਂ ਕਰਨ ਦਿੰਦਾ ਹੈਗਾ। ਫਿਰ ਜੋ ਖਾਲੀ ਟਾਈਮ ਜਾ ਰਾਤੀ ਟੀਵੀ ਵੇਖਦੇ ਪਿਆ ਤਾਂ ਬੋਲਣ ਕਰ ਲਿਆ ਮੈਂ ਚਲਾ ਲੈਂਦੀ ਆ ਕਰੋਸੀਆ।
ਅੱਛਾ ਕਾਕਾ ਕਿੰਨੇ ਟਾਈਮ ਦਾ ਹੋ ਗਿਆ ਤੁਹਾਡਾ?
ਹੋ ਗਿਆ ਛੇ ਮਹੀਨੇ ਦਾ ਸੱਤਵਾਂ ਮਹੀਨਾ ਲੱਗਾ ਦਾ ਉਹਨੂੰ।
ਹੋ ਗਿਆ ਛੇ ਮਹੀਨੇ ਦਾ ਪਤਾ ਨੀ ਚੱਲਿਆ ਤੁਹਾਡਾ।
ਹਾਂ ਬਸ ਐਵੇਂ ਹੀ ਹੈ ਬੱਚਿਆਂ ਦਾ ਕਿੱਥੇ ਪਤਾ ਚੱਲਦਾ ਜੀ ਸਾਰਾ ਦਿਨ ਸਾਨੂੰ ਨੀ ਪਤਾ ਲੱਗਦਾ। ਸਾਡਾ ਦਿਨ ਕਿੱਥੇ ਜਾਂਦਾ ਸਾਰਾ, ਸਾਰਾ ਦਿਨ ਉਹਦੇ ਚ ਲੱਗੇ ਰਹੀਦਾ। ਕਦੀ ਇਹ ਕਰ, ਕਦੀ ਉਹ ਕਰ, ਸ਼ੈਤਾਨ ਵੀ ਬੜਾ ਹੋ ਗਿਆ ਸ਼ਰਾਰਤੀ ਹੋ ਗਿਆ ਹੁਣ।
ਬੱਚੇ ਬਸ ਰੌਣਕਾ ਹੀ ਲਗਾਉਂਦੇ ਨੇ।
ਹਾਂ ਹੋਰ ਬੱਚੇ ਇੱਕ ਬੱਚਾ ਘਰ 'ਚ ਹੈਗਾ ਵੀ ਸਾਰਾ ਦਿਨ ਰੌਣਕ
ਹਾਂਜੀ ਛੋਟੇ ਬੱਚੇ ਨਾਲ ਸਾਰੇ ਵੱਡੇ ਬੱਚੇ ਵੀ ਵੱਡੇ ਵੀ ਸਾਰੇ ਬੱਚੇ ਹੀ ਬਣ ਜਾਂਦੇ ਨੇ।
ਹਾਂਜੀ-ਹਾਂਜੀ
ਸਭ ਲੱਗੇ ਰਹਿੰਦੇ ਨੇ ਉਹਰੇ ਆਰੇ ਬੱਚਾ ਮੇਰਾ ਛੋਟਾ ਵਾਲਾ ਮੁੰਡਾ ਤੇ ਬੜਾ ਈ ਉਹਨੂੰ ਕਲਪਾਉਂਦਾ ਵੇ। ਉਹ ਚੁੰਮੀ ਚੱਟੀ ਜਾਏਗਾ ਉਹ ਰੋਏਗਾ ਫਿਰ ਜੋ ਉੱਚੀ-ਉੱਚੀ। ਹੁਣ ਕਦੀ ਉੱਤੇ ਚੁੱਕ ਲਏਗਾ, ਬੜਾ ਕੁਛ ਕਰਦਾ ਵੇ ਉਹ। ਉਹਨੂੰ ਬੜਾ ਪਰੇਸ਼ਾਨ ਕਰਦਾ ਹੈ, ਸ਼ੈਤਾਨ ਨੂੰ। ਉਹ ਸ਼ੈਤਾਨੀਆਂ ਕਰਦਾ ਫਿਰ ਹੱਸਦਾ ਏ, ਖੇਡਦਾ ਹੈ। ਹੁਣ ਵੀ ਨਹੀਂ ਸੌਦਾ ਪਿਆ ਸਵਾਉਂਦੇ ਪਏ ਆ ਉਹਨੂੰ ਵੀ ਚੱਲ ਸੋ ਜਾ ਥੋੜ੍ਹੀ ਦੇਰ। ਕੋਈ ਕੰਮ ਅਸੀਂ ਉਹ ਵੀ ਵੇਖ ਲਈਏ ਨਾ ਜੀ ਨਾ। ਖੇਡਦਾ ਪਿਆ ਵੇ?
ਸ਼ਾਮ ਹੋ ਗਈ ਹੁਣ ਬੱਚੇ ਦੂਜੇ ਵੱਡੇ ਬਾਹਰ ਜਾਂਦੇ ਨੇ ਹੁਣ ਇੰਨੇ ਵੀ ਤਾਂ ਖੇਲਣਾ ਹੈ ਨਾ।
ਨਹੀਂ ਇਹ ਸੁੱਤਾ ਨੀ ਜੇ ਅੱਜ ਭੈਣ ਜੀ ਇਹ ਦੁਪਹਿਰ ਦਾ ਸੁੱਤਾ ਹੀ ਨੀ ਏ। ਫਿਰ ਐ ਹੋ ਜਾਂਦਾ ਕਿ ਬੱਚੇ ਦੀ ਨੀਂਦਰ ਥੋੜੇ ਜਿਹੇ ਸੋ ਜੇ ਨਾ ਅਸੀਂ ਵੀ ਕੋਈ ਆਪਣਾ ਕੰਮ ਕਰ ਲਈਏ ਇਹ ਉੱਠ ਗਿਆ ਸੀ। ਪਰ ਬੱਚਿਆਂ ਦੇ ਹਿਸਾਬ ਨਾਲ ਚੱਲਣਾ ਪੈਂਦਾ ਸਾਨੂੰ ਤੇ। ਇਹ ਦੀ ਮਰਜ਼ੀ ਹੋਏਗੀ ਤੇ ਸੋਏਗਾ ਨਹੀਂ ਤੇ ਫਿਰ ਵੇਖਦੇ ਆ।
ਹੋਰ ਨੂੰਹ ਰਾਣੀ ਠੀਕ ਏ?
ਹੋਰ ਫਿਰ, ਹਾਂਜੀ-ਹਾਂਜੀ, ਤੇ ਤੁਸੀਂ ਹੋ ਹਾਂ ਹਾਂ ਵਧੀਆ ਵਧੀਆ ਜੀ ਸਭ ਵਧੀਆ ਨੇ ਉਹ ਵੀ ਵਧੀਆ।
ਕੀ ਕਰਦੀ ਪਈ ਨੂੰਹ ਰਾਨੀ?
ਬਸ ਲੱਗੀ ਦੀ ਉਰੇ ਆ ਰਹੀ ਉਹਨੂੰ ਫੜਾ ਕੇ ਆਈ ਆ ਕਾਕੇ ਨੂੰ ਤੇ ਮੈਂ ਤੁਹਾਡੇ ਨਾਲ ਗੱਲ ਕਰਨ ਬਾਹਰ ਆਈ ਆਂ। ਮੈਂ ਕਿਹਾ ਰੌਲਾ ਪਾਏਗਾ ਸੁਣਨ ਨੀ ਦੇਵੇਗਾ ਕਿਸੇ ਦੀ ਗੱਲ। ਅੰਦਰ ਹੀ ਉਹਦੇ ਕੋਲ, ਆਪਣੇ ਕਮਰੇ ਵਿੱਚ।
ਅੱਛਾ, ਹੁਣ ਉੱਠ ਕੇ ਚਾਹ ਵਗੈਰਾ ਬਣਾਏਗੀ।
ਹਾਂ ਚਾਹ ਪੀਵਾਂਗੇ ਹੁਣ। ਚਾਹੀ ਦਾ ਹੀ ਟਾਈਮ ਹੈ ਚਾਹ ਬਣਾਵਾਂਗੇ, ਇੱਕ ਹੀ ਹੁਣ ਗਰਮੀਆਂ ਚ ਏ ਸੀ ਤੇ ਹੁਣ ਸਾਰੇ ਕਮਰਿਆਂ ਚ ਏ, ਪਰ ਚਲਾਈ ਦਾ ਇੱਕ ਹੀ ਏ ਇੱਕ ਜਗ੍ਹਾ ਹੀ ਬਹਿ ਜਾਈਦਾ ਸਵੇਰ ਵੇਲੇ ਦਿਨੇ।
ਹਾਂਜੀ ਚਲੋ ਠੀਕ ਹੈ ਸਤਿ ਸ਼੍ਰੀ ਅਕਾਲ ਜੀ।
ਠੀਕ ਹੈ, ਅੱਛਾ ਭੈਣ ਜੀ, ਸਤਿ ਸ਼੍ਰੀ ਅਕਾਲ।